ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਜੀ ਕਿਵੇਂ ਹੋ?
ਵਧੀਆ-ਵਧੀਆ ਜੀ ਤੁਸੀਂ ਦੱਸੋ?
ਵਧੀਆ, ਕੀ ਕਰ ਰਹੇ ਸੀ।
ਬਸ ਕੁਛ ਨਈ, ਬੈਠੀ ਸੀਗੀ ਫ੍ਰਰੀ, ਤੁਸੀਂ ਦੱਸੋ?
ਹਮ ਬਸ, ਸਵੇਰ ਦੀ ਫਰੀ ਬੈਠੀ ਸੀ।
ਹਾਂਜੀ, ਤੁਹਾਨੂੰ ਮੇਰੀ ਆਵਾਜ਼ ਜਾ ਰਹੀ ਉਠੀ ਏ, ਓਕੇ ਜੀ, ਹਾਂਜੀ ਹੋਰ ਦੱਸੋ?
ਤੇ ਮੈਮ, ਅੱਜ ਆਪਾਂ ਗੱਲ ਕਰਾਂਗੇ, ਪੰਜਾਬ ਦੇ ਰੀਤੀ ਰਿਵਾਜ਼ ਬਾਰੇ ਹਾਂਜੀ, ਰੀਤੀ ਰਿਵਾਜ ਦੇਖੋ, ਜਿਹੜੇ ਜੀਵਾਂ ਦੇ ਮਨਾਂ ਦੇ ਵਿੱਚ
ਹਾਂਜੀ
ਹਾਂਜੀ। ਹਾਂਜੀ, ਮਤਲਬ ਜਿਵੇਂ ਇਹ ਭਾਈਚਾਰਕ ਜੀਵਾਂ ਦੇ, ਜਨਮ, ਤੇ ਮਰਨ, ਤੇ ਦੇਖੋ ਵਿਆਹ ਸ਼ਾਦੀ ਦੇ ਹਨਾ, ਮੌਕੇ ਤੇ ਇਹਨਾਂ ਦਾ ਹਾਂਜੀ ਇਹਨਾਂ ਨੂੰ, ਮਤਲਬ ਆਪਾਂ ਦੇਖਦੇ ਹਾਂ, ਇਹਨਾਂ ਦਾ ਰੂਪ ਆਪਣੇ ਸਾਹਮਣੇ ਆਦਾ
ਹਾਂਜੀ -ਹਾਂਜੀ
ਹਾਂਜੀ। ਜਿਵੇਂ ਆਪਾਂ ਨੂੰ, ਮਨੁੱਖ ਹੈ ਦੇਖੋ ਦੈ ਦੈਵੀ ਸ਼ਕਤੀਆਂ, ਦਾ ਹਨਾ ਜੀ
ਹਾਂਜੀ, ਆ ਤਾਂ ਹੈ ਈ
ਦੈਵੀ ਤਾਕਤਾਂ ਦਾ, ਭੈਅ ਜ਼ਿਆਦਾ ਹੁੰਦਾ ਮਨੁੱਖ ਨੂੰ,
ਹਾਂਜੀ।
ਹਾਂਜੀ -ਹਾਂਜੀ ਜਿਵੇਂ ਇਹਨਾਂ ਤੋਂ ਸੇ, ਲਾ-ਲੋ ਰੀਤੀ ਰਿਵਾਜ਼ ਹੋ ਜਿਵੇਂ, ਕੋਈ ਵਿਆਹ ਮੌਕੇ ਲਾ ਲੋ
ਹਾਂਜੀ
ਹਾਂਜੀ, ਕੋਈ ਵੀ ਫੰਕਸ਼ਨ ਹੈ ਜਿਵੇਂ, ਕਿਵੇਂ ਕਰਨਾ ਕੋਈ ਹੈਲਦੀ ਹੈ, ਕੋਈ ਮਹਿੰਦੀ ਹੈ
ਹਾਂਜੀ
ਹਾਂਜੀ ਕੋਈ ਵੋਟਰ ਨੀਗ ਨਾ ਜੀ।
ਹਾਂਜੀ ਹਾਂਜੀ ਜਿੱਡਾ ਪੁਰਾਣੇ ਟਾਈਮ ਚ ਏਦਾਂ ਦਾ ਹੁੰਦਾ ਸੀ ਕਿ ਬਈ ਦੇਖੋ ਕਿ ਜੇ ਅਸੀਂ ਵਿਆਹ ਦਾ ਸੋਚਦੇ ਵੀ ਸੀਗੇ ਤੇ ਮਤਲਬ ਪਹਿਲਾਂ ਹੀ ਤਿਆਰੀਆਂ ਸਟਾਰਟ ਹੋ ਜਾਂਦੀਆਂ ਸੀ। ਠੀਕ ਆ ਜੀ ਤੇ ਅੱਜ ਦੇ ਟਾਈਮ ਚ ਤਾਂ ਤੁਸੀਂ, ਹਫ਼ਤੇ ਤੋਂ ਪਹਿਲਾਂ
ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹੈਲੋ ਹਾਂਜੀ ਹਾਂਜੀ।
ਉਹ
ਹਾਂਜੀ ਹਾਂਜੀ।
ਹਾਂਜੀ ਮੈਂ ਕਹਿ ਰਹੀ ਸੀ ਜਿੱਦਾਂ ਪੁਰਾਣੇ ਟਾਈਮ ਚ ਤਾਂ ਪਹਿਲਾਂ ਈ ਸਭ ਕੁਛ ਸੋਚ ਕੇ ਕਰਦੇ ਸੀਗੇ ਬਈ ਹਾਂ ਏਦਾਂ ਕਰਨਾ, ਓਦਾਂ ਕਰਨਾ ਬਿਕੋਜ ਘਰੇ ਹੀ ਮਿਠਾਈਆਂ ਬਣਾਦੇ ਸੀਗੇ ਉਹ।
ਪਹਿਲਾਂ ਮੈਡਮ ਸਾਰੇ ਰੀਤੀ ਰਿਵਾਜ਼ ਫੋਲੋ ਕਰਦੇ ਸੀ ਦੇਖੋ ਕਿਵੇਂ ਹੁਣ ਜਿਵੇਂ ਵਿਆਹ ਰੱਖਤਾ ਕੋਈ ਕੁੜ- ਮੁੰਡੇ ਦਾ ਹਨਾ ਜੀ ਉਹਦੇ ਵਿੱਚ ਤੁਸੀਂ ਇਹ ਲਾ ਲਓ ਵੀ ਸੱਤ, ਅੱਠ ਦਿਨ ਪਹਿਲਾਂ ਕੜਾਹੀ ਚੜ ਜਾਂਦੀ ਸੀ।
ਹਾਂਜੀ ਹਾਂਜੀ ਮਤਲਬ ਘਰੇ ਹੀ ਸਭ ਕੁੱਛ ਬਣ
ਹਾਂ ਮਿਠਾਈਆਂ ਬਣਨੀਆਂ ਰਿਸ਼ਤੇਦਾਰਾਂ ਨੇ
ਹੁਣ ਤਾਂ ਸ਼ੋਪ ਤੋਂ ਲੈਂਦੇ ਨੇ ਮਿਠਾਈਆਂ ਵਗੈਰਾ ਵੀ ਕਈ ਰੇਅਰ ਹੁੰਦੇ ਆ ਜੋ ਹਲੇ ਵੀ ਘਰੇ ਬਣਾਦੇ ਆ।
ਘਰੇ ਬਣਾਦੇ ਨੇ ਹਾਂਜੀ।
ਹਾਂਜੀ ਤਾਂ ਅੱਜ ਤੱਕ ਦੇ ਬੰਦੇ ਨੂੰ ਤਾਂ ਟਾਈਮ ਹੀ ਨੀ ਹੈ ਕਿ ਕੋਈ ਗੱਲ ਨਹੀ ਹੋਜੂਗਾ ਬਾਹਰੋਂ ਹੀ ਕਰ ਲਾਂਗੇ ਅਸੀਂ।
ਹਾਂਜੀ ਹਾਂਜੀ।
ਮਤਲਬ ਪਹਿਲੇ ਦੇ ਟਾਈਮ ਚ ਤਾਂ ਹੁਣ ਦੇ ਟਾਈਮ ਚ ਤਾਂ ਹੋ ਗਿਆ ਥੋੜਾ, ਕਿ ਬਈ ਪਹਿਲਾਂ ਸਭ ਕੁੱਝ ਪਹਿਲਾਂ ਕੀ ਹੁੰਦਾ ਸੀ ਡੈਕੋਰੇਸ਼ਨ ਦੇ ਨਾਮ ਤੇ ਗੇਦੇ ਦੇ ਫੁੱਲ ਲੱਗਦੇ ਸੀਗੇ।
ਹਾਂਜੀ।
ਹੁਣ ਕੀ ਆ ਹੁਣ ਇੰਨੇ ਸਾਰੇ ਫਲਾਵਰਸ ਆ ਗਏ ਡੈਕੋਰੇਸ਼ਨ ਦੀ ਆਈਟਮਸ ਆ ਗਈ। ਹੁਣ ਐ ਕਰਦੇ ਆ ਸਭ ਚੀਜ਼।
ਹੁਣ ਤਾਂ ਬਹੁਤ ਜਿਆਦਾ ਉਹ ਹੋ ਗਿਆ ਜੀ ਪਹਿਲਾਂ ਦੇਖੋ ਪਹਿਲਾਂ ਟਾਈਮ ਵਧੀਆ ਵੀ ਲੱਗਦਾ ਸੀ ਮਤਲਬ ਦੇਖਣ ਚ
ਹਾਂਜੀ
ਅਰ ਹੋ ਵੀ ਸਸਤੇ ਚ ਜਾਂਦਾ ਸੀ।
ਹਾਂਜੀ ਹਾਂਜੀ ਹੁਣ ਪਹਿਲੇ ਜਿੱਦਾਂ ਹੁੰਦਾ ਸੀ
ਕੋਈ ਰੀਤੀ ਰਿਵਾਜ ਨੀ ਮੈਡਮ ਕਰਦਾ ਹੈਗਾ ਦੇਖੋ ਮਿਠਾਈ ਮੁੱਲ ਦੀ ਹੋ ਗਈ
ਹਾਂਜੀ
ਠੀਕ ਹੈ ਜੀ, ਇਹ ਨੀ-ਇਹ ਨੀ ਪਤਾ ਹੈਗਾ ਜਿਵੇਂ ਅੱਗੇ ਤਾਂ ਘਰੇ ਮਤਲਬ ਕੋਈ ਉਠਾਈ ਵਗੈਰਾ ਹੁੰਦੀ ਜਾਂ ਕੋਈ ਮਤਲਬ ਕੋਈ ਧਰਮਸ਼ਾਲਾ ਹੁੰਦੀ ਪਿੰਡ ਦੇ ਵਿੱਚ ਉੱਥੇ ਵਿਆਹ ਕਰਦੇ।
ਹਾਂਜੀ
ਹੁਣ ਪੈਲੇਸਾਂ ਚ ਜਾਂਦੇ ਨੇ ਜੀ ਲੱਖ-ਲੱਖ ਦੋ-ਦੋ ਲੱਖ ਰੁਪਏ ਤਾਂ ਪੈਲੇਸ ਵਾਲੇ ਲੈ ਜਾਂਦੇ ਨੇ।
ਹਾਂਜੀ ਆ ਤਾਂ ਹੀ, ਉਸ ਤੋਂ ਬਾਅਦ ਕੈਟਰਿੰਗ ਦਾ ਕੰਮ ਵੀ ਕਰਨਾ।
ਕੈਟਰਿੰਗ ਦਾ ਵੀ ਹੋ ਗਿਆ ਬਾਕ
ਹਲਵਾਈਆਂ ਨੂੰ ਵੀ ਦੇਣੇ ਐ।
ਹਾ ਵਾਈਆਂ ਨੂੰ ਦੇਣੇ ਬਾਕੀ ਹੋਰ ਮੈਡਮ ਜਿਹੜੇ ਰੀਤੀ ਰਿਵਾਜ਼ ਨੇ ਉਹ ਤੋਂ ਵੀ ਵਾਂਝੇ ਰਹਿ ਜਾਂਦੇ ਨੇ।
ਦੇਖੋ, ਪਹਿਲਾਂ ਜਿੱਦਾਂ ਹੁੰਦਾ ਸੀ ਜਦੋਂ ਕਿਸੇ ਦਾ ਵਿਆਹ ਵਿ ਹੁੰਦਾ ਸੀ ਤਾਂ ਕੁੜੀਆਂ ਇੱਦਾਂ ਕਰਦੀਆਂ ਸੀ। ਕਿ ਹਾਂ ਨਵੇਂ- ਨਵੇਂ ਸੂਟ- ਪਾਣੇ ਉਹ ਪਹਿਲੇ ਇ ਤਰਾਂ ਦੇ ਸਿੰਪਲ ਸੂਟ ਈ ਚੱਲਦੇ ਸੀਗੇ, ਨਾਲ ਫੁਲਕਾਰੀਆਂ ਚੁਨੀਆਂ ਹੁੰਦੀਆਂ ਸੀਗੀਆਂ।
ਪਹਿਲਾਂ ਤਾਂ ਤੁਸੀਂ ਇਹ ਲਾ ਲਓ। ਇਹ ਨੀ ਪਤਾ ਹੈਗਾ ਮਨ ਕਰ ਦੋ- ਦੋ ਤਿੰਨ- ਤਿੰਨ ਜਾਣੇਆਂ ਦੇ ਇੱਕ ਨਾਲ ਦੇ ਸੂਟ ਹੁੰਦੇ।
ਹਾਂਜੀ, ਤੇ ਹੁਨ ਦੇਖੋ ਪੱਚੀ- ਪੱਚੀ ਪੈਂਤੀ- ਪੈਂਤੀ ਹਜ਼ਾਰ ਦੇ ਤਾਂ ਰੈਂਟ ਤੇ ਮਿਲਦੇ ਸੀ।
ਰੈਂਟ ਤੇ, ਹਾਂਜੀ-ਹਾਂਜੀ।
ਨਵੇਂ ਲੈਣ ਜਾਓ ਤੇ ਨੱਬੇ, ਸੱਤਰ, ਸੱਠ ਹਜ਼ਾਰ ਦੇ ਮਿਲਦੇ ਆ।
ਹਾਂਜੀ।
ਇੱਕ ਤਾਂ ਇੰਨੇ ਹੈਵੀ ਹੁੰਦੇ ਆ, ਕਿ ਦੂਜੀ ਵਾਰੀ ਪਾਉਣ ਦਾ ਮੌਕਾ ਵੀ ਨਹੀਂ ਮਿਲਦਾ ਉਹਨਾਂ ਨੂੰ। ਇਸ ਕਰਕੇ ਰੈਂਟ ਤੇ ਲੈਣਾ ਪੈਂਦਾ ਕੁੜੀਆਂ ਨੂੰ ਨੀ ਦਾ ਪਹਿਲੇ ਟਾਈਮ ਚ। ਤਾਂ ਸੂਟ ਤਾਂ ਚਲੋ ਪਾ ਲੈਂਦੇ ਸੀ। ਉ ਵਿਆਹ ਵਾਲੇ ਵੀ ਆਪਣੇ।
ਹਾਂਜੀ।
ਹੁਣ ਤਾਂ ਦੇਖੋ, ਪਹਿਲੇ ਟਰਡੀਸ਼ਨਲ ਹੁੰਦਾ ਸੀ। ਜਿੱਦਾਂ ਮਖਾਨਣੇ ਦੇ ਕਲੀਰੇ ਬਣ,
ਹਾਂਜੀ।
ਹੁਣ ਕਲੀਰੀਆਂ ਨੇ ਵੀ ਕਿ ਬਈ ਜਗਾ ਦੂਜੀ ਲੈ ਲਈ ਹੈ ਹੁਣ ਫੈਂਸੀ ਆ ਗਿਆ ਸਾਰੀ ਜਗਾ।
ਤਾਂ ਪਤਾ ਨੀ ਕੀ ਕੁੱਛ ਚੱਲ ਰਿਹਾ ਜੀ ਦੇਖੋ, ਹੁਣ ਤਾਂ ਸਾਰੀ ਖੇਡ ਪੈਸੇ। ਦੀ ਹੋ ਗਈ ਅੱਗੇ, ਤੁਸੀਂ ਘਰ ਦੇ ਵਿੱਚ ਹੀ ਬਜ਼ੁਰਗੇ ਲਾ ਲਓ ਕੋਈ ਖੰਮਣ ਹੀ, ਬੰਨਣੀ ਆ, ਕੋਈ ਧਾਗਾ ਵਗੈਰਾ ਘਰੇ ਹੁੰਦਾ, ਉਹੀ ਬੰਨ ਦੇਣੀ ਹੁਣ, ਤਾਂ ਪਤਾ ਨੀ ਕੀ ਕੁੱਛ ਚੱਲ ਪਿਆ ਹੁਣ ਤਾਂ ਉਹ ਦੇਖੋ।
ਦੀ ਗੱਲ ਕਰੀਏ ਤਾਂ ਘ ਘਰ ਵੀ ਕਰ ਦਿੰਦੇ ਸੀ। ਉਹ ਮੇਕਅਪ ਜਦੋਂ ਪਹਿਲੇ ਵਿਆਹ ਹੁੰਦੇ ਸੀ। ਹੁਣ ਤਾਂ ਬਾਹਰੋਂ ਵੀ, ਕਰਾਓ ਪੰਜਾਹ ਹਜ਼ਾਰ ਤੇ ਮੇਕਅਪ ਵਾਲੇ ਲੈ ਲੈਣਗੇ।
ਹਾਂਜੀ- ਹਾਂਜੀ ਇਹ ਤਾਂ ਹੈਗਾ ਏ ਜੀ ਯਰ ਦੂਜੀ ਗੱਲ ਤੁਸੀਂ ਇਹ ਲਾਲੋ ਵੀ। ਦੂਸਰਾ ਰੀਤੀ ਰਿਵਾਜ ਹੋ ਗਿਆ। ਜਿਵੇਂ ਹੁਣ ਬੱਚੇ ਕਿਸੇ ਦੇ ਘਰੇ ਬੱਚੇ ਨੇ ਜਨਮ ਲਿਆ। ਠੀਕ ਹੈ ਨਾ ਜੀ, ਉਹਨੂੰ ਜਨਮ ਲੈਣ ਤੋਂ ਬਾਅਦ ਦੇਖੋ ਗੁੜਤੀ ਦੀ ਰਸਮ ਐ, ਜਿਹੜੀ ਉਹ- ਜ਼ਰੂਰ ਮੰਨੀ।
ਹਾਂ-ਹਾਂ ਨਾਨਕੇ ਵੱਲੋਂ ਜਾਂਦੀ ਐ।
ਹਾਂਜੀ ਜਿਹਦੇ ਵਿੱਚ ਗੁੜ ਹੁੰਦਾ ਸੀ, ਸ਼ਹਿਦ ਹੁੰਦਾ ਸੀ, ਤੇ ਦੁੱਧ ਹੁੰਦਾ ਸੀ।
ਹਾਂਜੀ-ਹਾਂਜੀ।
ਠੀਕ ਹੈ ਜੀ, ਉਹਨੂੰ ਗੁੜਤੀ ਦੇਣਾ ਕਿਹਾ ਜਾਂਦਾ ਸੀ ਇਹ ਗੁੜਤੀ ਉਸ ਬੰਦੇ ਤੋਂ ਦਵਾਈ ਜਾਂਦੀ ਸੀ। ਜਿਹਨੂੰ, ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਇਹਦਾ ਸੁਭਾਅ ਨਰਮ ਹੈ, ਇਹਦਾ ਗਰਮ ਨੀ ਹੋਊਗਾ ਸੁਭਾਅ।
ਹਾਂਜੀ- ਹਾਂਜੀ, ਹਾਂਜੀ ਇਹ ਤਾਂ ਹੈ ਈ ਬਟ ਜਿੱਦਾਂ, ਪਹਿਲੇ। ਤਾਂ ਹਾਂਜੀ ਇਹ ਕਹਿੰਦੇ ਸੀ ਕਿ ਬਈ ਚਲੋ ਇਹ ਗੁੜਤੀ ਦੇਤੀ, ਕੋਈ ਗੱਲ ਨਹੀਂ, ਬਟ ਹੁਣਦੇ ਬੰਦੇ ਅੱਜ ਕੱਲ ਇਹ ਕਰ- ਤੇ ਹਾਂ ਬਈ ਮੁੰਡਾ ਹੋਇਆ ਜਾਂ ਕੁੜੀ ਹੋਈ ਐ। ਤੁਸੀਂ ਕੱਪੜਿਆਂ ਗਿਆਰਾਂ ਜੋੜੀ ਕੱਪੜੇ ਰੱਖਣੇ ਐ। ਚਾਂਦੀ ਦਾ ਸਮਾਨ ਰੱਖ- ਰੱਖਣਾ ਤੁਸੀਂ ਇਹ ਰੱਖਣਾ ਉਹ ਰੱਖਣਾ ਜੇ ਕੁਛ ਨਾ ਰੱਖੀਏ ਤਾਂ ਉਹਨਾਂ ਦਾ ਮੂੰਹ ਬਣ ਜਾਂਦਾ।
ਹਾਂਜੀ।
ਕਿਉਂਕਿ ਦੇਖੋ ਜਿੰਨੀ ਜਿਹਦੀ ਗੁਜਾਇਸ਼ ਹੈ, ਉਹ ਓਦਾਂ ਹੀ ਕਰੂਗਾ। ਹਾਂਜੀ ਕਿਉਂਕਿ ਸਾਰੇ ਦੇਖੋ ਇੱਕ- ਇੱਕ ਤਰਫਾ ਹੀ ਹੁੰਦੇ ਸੀਗੇ ਬਈ ਹਾਂ- ਜੇ ਮਿਡਲ ਕਲਾਸ ਨੇ ਤਾਂ ਮਿਡਲ ਕਲਾਸ ਹੀ ਨੇ, ਹੁਣ ਚੱਕਰ ਪਾਇਆ, ਉਹਨਾਂ ਨੇ ਗਰੀਬ, ਅਮੀਰ ਦਾ।
ਹਾਂਜੀ, ਇਹ ਫੇਰ ਆਪਣੇ ਦਿਮਾਗ ਦੀ ਉੱਪਰ ਐ ਜੀ ਹੋਰ ਕੁਛ ਨੀ ਹੈਗਾ।
ਹਾਂਜੀ, ਦੇਖੋ ਸਾਰੇ ਬੰਦੇ ਸਾਂਝੇ ਹੀ ਹੁੰਦੇ ਆ ਸਾਡੇ ਲਈ, ਚਾਹੇ ਉਹ ਜੋ ਮਰਜ਼ੀ ਹੋਏ।
ਹਾਂਜੀ-ਹਾਂਜੀ।
ਇਸ ਕਰਕੇ ਜਿੱਦਾਂ ਪੁ ਪੁਰਾਣੇ ਟਾਈਮ 'ਚ ਉ ਕਰਦੇ ਸੀ। ਉਹ ਬਹੋਤ ਵਧੀਆ ਸੀਗਾ। ਹੁਣ ਉਹਨਾਂ ਨੇ ਆਪਣੇ ਵੱਲੋਂ ਈ ਪਤਾ ਨੀ ਕੀ ਲਾਇਆ ਹੋਇਆ। ਏਦਾਂ ਕਰਲੋ ਓਦਾਂ ਕਰ ਲੋ।
ਹਾਂਜੀ-ਹਾਂਜੀ ਇਹ ਤਾਂ ਹੈ ਈ ਐ। ਹੂੰ, ਹੋਰ ਦੱਸੋਗੇ ਕੋਈ।
ਹਾਂਜੀ ਮਤਲਬ ਜਿੱਦਾਂ ਪਹਿਲੇ ਕਹਿੰਦੇ ਸੀ ਬਈ ਮੁੰਡੇ ਮੁੰਡਾ ਹੋ ਗਿਆ ਠੀਕ।
ਹਂਗੀ।
ਵੱਲੋਂ ਸਮਾਨ ਆਏਗਾ ਸਾਰਾ ਠੀਕ ਹੈ ਨਾਨਕਿਆਂ ਵੱਲੋਂ ਪਹਿਲਾਂ ਤਾਂ ਤੁਸੀਂ ਕਹਿ ਦੋਗੇ ਕੋਈ ਗੱਲ ਨਹੀ ਅਸੀਂ ਵੀ ਕਰ ਲਾਂਗੇ ਬਟ ਨਾਨਕਿਆਂ ਵੱਲੋਂ ਤਾਂ ਜਾਂਦਾ ਚਲੋ ਮੁੰਡਾ ਹੋਏ ਪੈਲੀ ਦੇ ਟਾਈਮ ਤੇ ਵੀ ਜਾਂਦਾ ਸੀ ਜਦੋਂ ਕੁੜੀ ਹੋ ਜਾਏ ਤਾਂ ਕੁੜੀ ਹੋਗੀ ਜੀ ਕਿਉਂਕਿ ਓ ਮੁੰਡਿਆਂ ਤੋਂ ਘੱਟ ਸਮਝਦੇ ਸੀ ਕੁੜੀਆਂ ਨੂੰ।
ਹਾਂਜੀ।
ਤੇ ਮੈਂ ਏਦਾਂ ਹੁੰਦਾ ਸੀ ਕੀ ਬਈ ਨਈ-ਨਈ ਐਡੀ ਕੀ ਲੋੜ ਐ ਲੋਹੜੀ ਕਰਨ ਦੀ ਏਦਾਂ ਬਟ ਹੁਣ ਟਾਈਮ ਚ ਕੁੜੀਆਂ ਔਰ ਮੁੰਡਿਆਂ ਨੂੰ ਬਰਾਬਰ ਸਪੋਰਟ ਕਰ ਰਿਆ।
ਬਰਾਬਰ ਸਪੋਰਟ ਕੀ
ਕੀ ਬਈ ਜੇ ਮੁੰਡੇ ਦੀ ਵੀ ਕਈ ਮੈਂ ਰੇਅਰ ਦੇਖਿਆ ਮੈਂ ਆਪਣੀ ਅੱਖੋਂ ਦੇਖੀ ਗੱਲ ਆ ਕੀ ਬਈ ਇੱ ਮੁੰਡੇ ਦੀ ਬਈ ਹੁਣ ਦੇ ਟਾਈਮ ਚ ਕੁੜੀਆਂ ਦੀ ਵੀ ਲੋਹੜੀ ਕਰਦੇ ਆ ਬੰਦੇ।
ਹਾਂਜੀ-ਹਾਂਜੀ ਹੁਣ ਤਾਂ ਬੋਤ ਜਗ੍ਹਾ ਤੇ ਮਨਾਣ ਲਾਗੇ ਕੈਣ ਦੇ ਨੇ ਵੀ ਕੁੜੀਆਂ ਕੀ ਗੱਲ ਇਨਾਂ ਦੀ ਵੀ ਲੋਹੜੀ ਮਨਾਣੀ ਚਾਈਦੀ ਐ।
ਕਿਉਂਕਿ ਜਿੱਥੇ ਕੁੜੀਆਂ ਖੜਨਗੀਆਂ ਨਾ ਉੱਥੇ ਮੁੰਡੇ ਨੀ ਖੜ ਸਕਦੇ।
ਹੂੰ-ਹੂੰ।
ਹੁਣ ਅੱਜ ਦੇ ਟਾਈਮ ਚ ਮੁੰਡਿਆਂ ਦੇ ਹਾਲਾਤ ਦੇਖ ਲੋ ਤੁਸੀਂ ਕਿੱਦਾਂ ਕਰਦੇ ਆ।
ਪਾਣੀ ਦਾ ਗਲਾਸ ਨੀ ਦਿੰਦੇ ਜੀ ਮਾਂ ਬਾਪ ਨੂੰ।
ਨਾ ਓਵੀ ਕੁੜੀਆਂ ਚ ਸੋ ਵਾਰੀ ਤਾਂਨੇ ਸੁਣਨਗੀਆਂ ਦੇਖੋ ਕੁੜੀਆਂ ਦਾ ਆਪਣਾ ਘਰ ਤਾਂ ਕੋਈ ਨੀ ਹੁੰਦਾ ਓ ਕੈਂਦੇ ਤੁਸੀਂ ਪਰਾਏ ਕਰੇ ਓ ਠੀਕ ਆ ਉਸ ਤੋਂ ਬਾਅਦ ਅੱਗੇ ਓ ਕੈਂਦਾ ਆ ਕੀ ਤੁਸੀਂ ਤੁਹਾਡਾ ਐ ਵਾਲਾ ਘਰ ਵੀ ਨੀ ਆ ਤੇ ਓ ਜਾਏ ਜਾਣਗੇ ਕਿੱਥੇ ਮਤਲਬ ਸੋ ਤਾਨੇ ਸੁਣ ਕੇ ਵੀ ਕੰਮ ਕਰਦੀਆਂ ਨਾ ਤੇ ਤੁਸੀਂ ਉਨਾਂ ਨੂੰ ਤਾਂ ਵੀ ਘੱਟ ਸਮਝਦੇ ਓ।
ਹੂੰ-ਹੂੰ।
ਜਿੱਦਾਂ ਪਹਿਲੇ ਕੈਂਦੇ ਸੀ ਹਾਂ ਬਈ ਐ ਐਦਾ ਤੇ ਮੁੰਡਾ ਹੋ ਗਿਆ ਚਲੋ ਬੋਤ ਵਧੀਆ ਐ ਤਾਂ ਹੁਣ ਉੱਚੀ ਹੋ ਜਾਏਗੀ ਸਾਰੀ ਪੋਂਚ ਜੇ ਕੁੜੀ ਹੋ ਗਈ ਤੇ ਓਨੂੰ ਸੋ ਵਾਰੀ ਤਾਨੇ ਮਿਲਣਗੇ ਤੂੰ ਤਾਂ ਸਾਨੂੰ ਕੁੜੀ ਦੇ ਤੀ ਹੁਣ ਓਦੇ ਹੱਥ ਚ ਤਾਂ ਨੀ ਆ ਓ ਤਾਂ ਬਾਬਾ ਜੀ ਦੇ ਹੱ ਤੇ ਚਾ ਕੇ ਬਈ ਕੁੜੀ ਦੇਣੀ ਐ ਜਿਨੂੰ ਮੁੰਡਾ ਦੇਣਾ।
ਮੁੰਡਾ ਦੇ ਹਾਂਜੀ-ਹਾਂਜੀ।
ਓ ਤਾਨੇ ਦਿੰਦੇ ਆ ਔਰ ਓ ਵੀ ਕਈਆਂ ਦੀ ਆਂਦਤ ਸੱਸ ਤਾਨੇ ਦਿੰਦੀ ਐ ਤੇ ਉਨਾਂ ਨੂੰ ਐ ਨੀ ਪਤਾ ਕੀ ਮੈਂ ਵੀ ਤੇ ਇੱਕ ਕੁੜੀ ਈ ਹੈਗੀ ਆ।
ਹੁਣ ਤੁਸੀਂ ਮੇਰੀ ਗੱਲ ਸੁਣੋ ਰੀਤੀ ਰਿਵਾਜ ਤੇ ਇੱਕ ਮਿੰਟ ਰੀਤੀ ਰਿਵਾਜ਼ ਤੇ ਲਾ ਲਓ ਹੁਣ ਮੁੰਡਾ ਹੋਊ ਤਾਂ ਓਦੀ ਲੋਹੜੀ ਮਨਾਣਗੇ ਦੇਖੋ ਗੁੜ ਵੰਡਣਗੇ, ਭੇਲੀ ਵੰਡਣਗੇ ਪਤਾਸੇ ਵੰਡਣਗੇ ਹੈਂ ਨਾਨਕਿਆਂ ਦੇ ਜੇ ਨਾਨ ਕੈਂਦੇ ਹੋਇਆ ਤਾਂ ਓ ਦਾਦਕਿਆਂ ਭੇਲੀ ਲੈ ਕੇ ਆਣਗੇ ਓ ਵੰਡੀ ਜਾਊਗੀ ਸਾਰੀ। ਜੇ ਕੁੜੀ ਹੋਜੂਗੀ ਤਾਂ ਕੈ ਦੇਣਗੇ ਨਾ ਜੀ ਕੁੜੀ ਹੋਈ ਐ। ਨਾ ਕੋਈ ਓਦੀ ਵਿਚ ਨਾ ਕੋਈ ਓਦੀ ਵਿਚਾਰੀ ਦੀ ਡੇਲੀ ਲੈ ਕੇ ਆਂਦਾ ਦੇਖੋ
ਮੈਂ ਇੱਕ ਨਿਊਜ਼ ਸੁਣੀ ਸੀਗੀ ਓਨਾਂ ਦੇ ਨਾ ਮਤਲਬ ਪੈਲੀ ਕੁੜੀ ਹੋਈ ਸੀ ਓਨਾਂ ਘਰੇ ਤਾਂ ਓਨਾਂ ਨੇ ਪੂਰੇ ਹੋਸਪਿਟਲ ਚ ਲੱਡੂ ਵੰਡੇ ਢੋਲ ਵ ਜਵਾਏ ਸਾਰੇ ਪੂਰੀ ਗਲੀ ਚ ਢੋਲ ਬਜਵਾਏ ਮਤਲਬ ਓ ਵੀ ਫੈਮਿਲੀ ਸੀ ਨਾਈ। ਫਿਰ ਤੁਸੀਂ ਕਿਉਂ ਏਦਾਂ ਕਰਦੇ ਓ ਸਾਰੇ ਹੈਨਾ। ਸੋਚ ਬਦਲਣੀ ਚਾਈਦੀ ਐ ਸਾਰਿਆਂ ਦੀ ਇਸ ਟਾਈਮ ਤੇ ਤਾਂ।
ਹਾਂ ਹਾਂਜੀ-ਹਾਂਜੀ ਦੇਖੋ ਪਤਾ ਮੈਂ ਤਾਂ ਏ ਗੱਲ ਕੈਨੀ ਆ ਵੀ ਜੋ ਰੀਤੀ ਰਿਵਾਜ਼ ਦੇਖੋ ਮੁੰਡੇ ਵਕਤ ਮਨਾਏ ਜਾਂਦੇ ਨੇ ਨਾ ਓਹੀ ਰੀਤੀ-ਰਿਵਾਜ਼ ਕੁੜੀਆਂ ਵਾਸਤੇ ਵੀ ਹੋਣੇ ਚਾਈਦੇ ਨੇ।
ਹਾਂਜੀ ਕਿਉਂਕੀ ਬਰਾਬਰ ਈ ਨੇ ਹੋਰ ਕੀਐ। ਓ ਮੁੰਡੇ ਵੀ ਪੜ੍ਹਦੇ ਆ ਕੁੜੀਆਂ ਵੀ ਪੜ੍ਹਦੀਆਂ ਜੋਬ ਤਾਂ ਹਲੇੇ ਕੁੜੀਆਂ ਵੀ ਕਰ ਰਈਆਂ ਨਾ। ਜਿੱਦਾਂ ਮੁੰਡੇ ਕਰ ਰਿਐ। ਓ ਘਰਦੇ ਕੰਮ ਵੀ ਕਰਦੀਆਂ ਕੁੜੀਆਂ ਪਾਰਟ ਟੈਮ ਜੋਬ ਵੀ ਕਰਦੀਆਂ।
ਹਾਂਜੀ-ਹਾਂਜੀ
ਨੂੰ ਘੱਟ ਸਮਝਦੇ ਆ ਲੋਕੀ ਕਿ ਨਈ ਐ ਤਾਂ ਕੁਛ ਨੀ ਕਰ ਸਕਦੇ।
ਬਰਾਬਰ ਰੀਤੀ ਰਿਵਾਜ ਦੋਨਾਂ ਦੇ ਬਰਾਬਰ ਰੱਖਣੇ ਚਾਈਦੇ ਨੇ ਜੇ ਉਦੀ ਲੋਹੜੀ ਮਨਾਈ ਜਾਂਦੀ ਏ ਮੁੰਡੇ ਦੀ ਤਾਂ ਕੁੜੀ ਦੀ ਵੀ ਮਨਾਣੀ ਚਾਈਦੀ ਏ ਜੇ ਮੁੰਡੇ ਦੇ ਜਨਮ ਲਾਏ ਤੋਂ ਦੇਖ ਖੋ ਗੁੜ ਵੰਡਿਆ ਜਾਂਦਾ ਜਾਂ ਪਤਾਸੇ ਵੰਡੇ ਜਾਂਦੇ ਨੇ ਕੁੜੀ ਵਕਤ ਵੀ ਵੰਡਣੇ ਚਾਈਦੇ ਨੇ।
ਓਕੇ-ਓਕੇ ਜੀ।
ਠੀਕ ਐ ਠੀਕ।
ਓਕੇ ਜੀ।